ਹੈਲੋ। ਹੈਲੋ।
ਹਾਂ, ਦੀਦੀ ਮੈਂ ਨਾ ਇੱਕ ਕੰਪਨੀ ਨਾਲ ਜੁਆਇਨ ਹੋਈ ਆਂ ਹਾਂਜੀ ਸ ਸ਼੍ਰੀ ਕਾਲ ਜੀ, ਮੈਂ ਕਹਿਣਾ ਸ ਦੀ ਮੈਂ ਨਾ ਇੱਕ ਕੰਪਨੀ ਨਾਲ ਜੁਆਇਨ ਹੋਈ ਆਂ। ਤੇ ਹਾਂਜੀ ਉਹ ਮਲਵ ਕੀ ਇੰਟਰਨੈਸ਼ਨਲ ਏ
ਅੱਛਾ ਇੰਟਰਨੈਸ਼ਨਲ ਏ
ਇੰਟਰਨੈਸ਼ਨਲ ਤੇ ਤੁਸੀਂ ਵੀ ਦੇਖ ਲੈਣਾ ਅਗਰ ਇੰਟਰਵਿਊ ਦੇਣਾ ਉਹ ਤੇ ਫੇਰ ਦੱਸ ਦੇ ਨਾ ਮੈਨੂੰ ਮੈਂ ਨਾਮ ਲਿਖਵਾ ਦਾਂਗੀ ਤੁਹਾ ਜੋਬ ਲੱਗ ਜਾ ਕਿ ਕੀ ਹੁੰਦਾ ਹੈ ਭਲਾ ਹੀ ਹੋਏ ਲੋਕ ਦਾ ਕੀ ਹੋਏ
ਭੈਣ ਜੀ ਮੇਰਾ ਤੁਸੀਂ ਨਾਮ ਲਿਖ ਦੇਨਾ ਇੰਟਰਨੈਸ਼ ਇੰਟਰ ਹਾਂਜੀ ਹਾਂਜੀ। ਹੋਰ ਸੁਣਾਓ ਭੈਣ ਜੀ
ਹੋਰ ਸਭ ਵਧੀਆ ਹੋਰ ਤੁਸੀਂ ਸੁਣਾਓ ਦੀ ਕੀ ਹਾਲ ਚਾਲ ਹੈ ਹਾਂਜੀ ਮੈਂ ਜੋਬ ਕਰਦੀ ਹੈਗੀ ਹਾਂ ਫਾਈਨੈਂਸ ਡਿਪਾਰਟ ਫਾਈ ਅਕਾਂਟਗ
ਡਿਾਰਟਮੈਂਟ ਚ ਕਰਦੇ ਤੁਸੀਂ ਜੋਬ ਅੱਛਾ ਅੱਛਾ ਅੱਛਾ ਅੱਛਾ ਭੈਣ ਜੀ ਤੁਸੀਂ ਕਿ ਕਿੱਥੇ ਕਰਦੇ ਹੋ ਜੋਬ
ਜੌਬ ਮੈਂ ਕਰਦੀ ਹਾਂ ਮੈਂ ਨਾ ਮੁੰਬਈ ਚ ਕਰਦੀ ਹ ਹਾਂ ਉਹੀਓ
ਚਲੋ ਵਧੀਆ ਭੈਨ ਜੀ। ਅੱਛਾ ਅੱਛਾ, ਹੋਰ ਸੁਣਾਓ ਭੈਣ ਸਭ ਵਧੀਆ ਭੈਣ ਜੀ?
ਹੋਰ ਸਭ ਵਧੀਆ, ਹੋਰ ਤੁਸੀਂ ਸੁਣ ਹਾ ਪੜਕੇ ਕਰ ਦਿੰਦੇ ਕੀ ਕਰ ਦਿੰਦੇ ਜੋਬ ਕਰਦੇ ਨੇ ਬਿਨਸ ਕਰਦੇ ਨੇ
ਸਾਡਾ ਆਪਣਾ ਬਿਜਨਸ ਹੈਗਾ ਭੈਣ ਜ
ਅਛੱਲ ਚਲੋ ਕਾਹਦਾ ਵੇਜਦੇੱਸ ਕਾਹ ਦਾ ਬਿਜਨਸ ਹੈ
ਸਾਡਾ ਆਪਣਾ ਬਿਜਨਸ ਬਰਾਸਟ
ਅੱਛਾ ਰਾਜ ਗੋਕਲ ਦਾ ਬੜਾ ਚੰਗਾ ਹੈ ਤੇ
ਹਾਂਜੀ ਹਾਂਜੀ ਹਾਂਜੀ ਹਾਂਜੀ ਜੱਗ ਰੋਟੇ ਜੋਤ ਟਾਂ ਵਗੈਰਾ ਬਹੁਟ ਟ ਤਾਂਬੇ ਦੀਪੜ ਹਾਂਜੀ ਹਾਂ
ਦੀ ਬੋਤਲ ਵੀ ਚਾਹੀਦੀ ਹੈਗੀ ਹੈ
ਅੱਛਾ ਅੱਛਾ ਭੈਣ ਜ ਮੈਂ ਭੇਜ ਦਾਂਗੀ ਮੈਨੂੰ ਤੁਸੀਂ ਦੱਸ ਦਿਨ ਤੁਹਾਨੂੰ ਡਿਜ਼ਾਇਨ ਭੇਜ ਦਾਂਗੀ।
ਹਾਂ ਭੇਜਦੇਣ ਦੱਸਦੇਣ ਕਲਾਸ ਵਾਲੇ ਭੇਜ ਗਏ ਨੇ ਸੈੱਟ,
ਹਾਂਜੀ ਹਾਂਜੀ ਗਲਾਸ ਦੇ ਵੀ ਹੈਗੇ ਨੇ ਡਿਜ਼ਾਇਨ ਵੀ ਹੈਗੇ ਨੇ,
ਅੱਛਾ ਇਹ ਨਾ ਐਕਚੁਲੀ ਉਹਦੇ ਚ ਹੀ ਪੀਂਦੇ ਨੇ ਨਾ ਤਾਂਬੇ ਚ ਹੀ। ਪਾਣੀ ਪੀਂਦੇ ਨੇ ਤੇ ਉਹ ਪੇਟ ਸਹੀ ਰਹਿੰਦਾ ਹੈ ਹਾਂਜੀ ਕੋਪਰ ਚ ਪੇਟ, ਸਹੀ ਰਹਿੰਦਾ ਅਤੇ ਕਰਦੇ ਨੇ ਫੇਿਰ ਕਹਿੰਦੇ ਮੈਨੂੰ ਅੱਛੀ ਬੋਤਲ ਲੈ ਕੇ ਦਿਓ ਇੱਕ ਹੋਰ ਬੋਤਲ ਲੈ ਕੇ, ਦਿਓ ਗਲਾਸ ਵਾਲੀ ਲੈ ਕੇ ਦਿਓ ਇਏਦਾਂ ਨੀ ਫ ਤਾ ਜਾਂਦਾ ਗਲਾਸ ਹਲੀ ਲੈ ਕੇ ਦੋ ਮੈਂ ਕਿਹਾ ਭੇ ਲੈ ਦਾਂਗੇ
ਹਾਂਜੀ ਕੋਈ ਨੀ ਭੈਣ ਜੀ ਮੈਂ ਤੁਹਾਨੂੰ ਫੋਟੋ ਭੇਜ ਦਾਂਗੀ ਤੁਸੀਂ ਵੇਖ ਲੈਣਾ ਕਿਹੜੀ ਲੈਣੀ ਹੈ ਕਿੜ ਨ ਇਹ ਨੇ ਮੈਨੂੰ ਦੱਸਦੇ ਨਾ ਹਾਂਜੀ ਹਾਂਜੀ ਹੋਰ ਭੈਣਜੀ ਦੱਸੋ ਸਭ ਵਧੀਆ ਤੁਹਾਡੇ ਘਰ
ਹਾਂਜੀ ਵਧੀ ਹੋਰ ਤੁਸੀਂ ਦੱਸੋ ਮੈਂ ਕਹਿੰਦੀ ਸੀ ਕਿ ਮੇਰੇ ਦੋ ਆਨ ਨਾ ਕ ਤੇ ਉਹ ਕਹਿੰਦੇ ਮ ਰਿਸ਼ਤਾ ਕਰ ਦਿਓ ਕੋਈ ਮੁੰਡਾ ਹੈਗਾ ਕੋਈ
ਹਾਂਜੀ ਕੀ ਕਹਿੰਦੇ ਭੈ ਜੀ
ਮੈਂ ਕਹਿੰਦੀ ਸੀ ਕੀ ਗੁਵਢੀਆਂ ਦੀ ਨਾ ਉਹ ਕੁੜੀ ਹੈਗੀ ਉਹਦਾ ਰਿਸ਼ਤਾ ਨੀ ਹੁੰਦਾ ਹੋਆ। ਤੇ ਮੈਂ ਕਹਿੰਦੀ ਸੀ ਕਿ ਕੋਈ ਮੁੰਡਾ ਹੈਗਾ ਤੇ ਦੱਸਣਾ ਫੇਰ।
ਮੁੰਡਾ ਹਾਂਜੀ, ਮੇਰਾ ਦਰਾਨੀ ਦਾ ਮੁੰਡਾ ਹੈਗਾ। ਤੁਹਾਨੂੰ ਦੱਸਾਂਗੀ, ਹਾਂਜੀ-ਹਾਂਜੀ। ਉਹ ਉਹਨਾਂ ਦਾ ਵੀ ਆਪਣਾ ਬਿਜਨਸ ਹੈਗਾ।
ਅੱਛਾ ਉਹਨਾਂ ਦਾ ਵੀ ਸੀੇਮ ਤਾਂ ਹੀ ਐ, ਕਾਦਾ
ਇਹੀ ਉਹਨਾਂ ਦਾ ਕੌਣ ਆਯਾ। ਹੋ ਕਲਸਿਆਂ ਦਾ ਹੁੰਦਾ ਨੀ। ਐਕਸਪੋਰਟ ਹੁੰਦਾ ਭੈਣ ਜੀ।
ਅੱਛਾ ਐਕਸਪੋਰਟ ਵੀ ਹੁੰਦ ਕਿਹੜੀ-ਕਿਹੜੀ ਕੰਟਰੀ ਚ ਐਸਪੋਰਟ ਹੁੰਦਾ, ਬਾਹਰ ਦੇ ਸ਼ਹਿਰਾਂ ਚ ਹੁੰਦਾ ਹੋਏਗਾ, ਅੱਛਾ। ਬਾਰ ਦਾ, ਸਹੀ ਐ ਬੜਾ ਵਧੀਆ, ਮੈਂ ਕਰਵਾਂਗੀ ਫੇਰ ਬਾਇਓ ਡੇਟਾ ਭੇਜ ਦੇ ਨਾ। ਤੇ ਕਰਾਵਾਂਗੀ ਮੈਂ ਫੇਰ
ਹਾਂਜੀ ਭੈਣਜੀ ਹੋਰ ਕੀ ਸਹੀ ਗੱਲ ਸਹੀ ਕਹਿੰਦੇ ਹਾਂਜੀ ਭੈਣਜੀ ਕੁੜੀ ਕਿੰਨਾ ਪੜ੍ਹੀ ਦੀ ਹੈ ਭੈਣਜੀ ਅੱਛਾ ਮਾਸਟਰ ਮਾਸਟਰ ਡਿਗਰੀ ਤੋਂ ਬਾਅਦ ਐਲ ਐਲ ਬੀ ਕਰਦੀ ਪਈ ਚਲੋ ਵਧੀਆ। ਅੱਛਾ-ਅੱਛਾ, ਵਕੀਲ ਐਡਵੋਕੇਟ ਦਾ। ਚਲੋ, ਚਲੋ ਵਧੀਆ। ਅੱਛਾ, ਲਾਸਟ ਈਅਰ ਹੀ ਏ। ਅੱਛਾ, ਅੱਛਾ, ਅੱਛਾ। ਚਲੋ ਵਧੀਆ।
ਹਾਂਜੀ ਭੈਣਜੀ।
ਬੱਚੇ ਪੜ੍ਹ ਲਿਖ ਜਾਣ ਨਾ ਇਹੀ ਬੋਤ
ਬੜਾ, ਬੜਾ ਸਾਰਾ ਬਣ ਜਾਂਦਾ ਐ ਆਪਣੇ ਕੋਨਫੀਡੈਂਸ ਬਿਲਕੁਲ ਸੈਲਫ ਡਿਪੈਂਡ ਰਹਿਣ ਬੱਚੇ। ਬੜਾ ਹੀ ਸਹੀ ਰਹਿੰਦੈ, ਇੱਦਾ ਕੌਂਫੀਡੈਂਸ ਵੀ ਵੱਧਦਾ। ਲੋਕਾਂ ਨਾਲ ਗੱਲਾਂ ਕਰਨੀਆਂ, ਸੌਖੀਆਂ
ਹਾਂ, ਹੀਜੀਟੇਸ਼ਨ ਦੂਰ ਹੁੰਦੀ ਐ ਨਾ।
ਹਾਂ।
ਹਾਂਜੀ। ਹੋਰ ਸੁ, ਬਸ ਵਧੀਆ ਤੁਸੀਂ ਦੱਸੋ, ਮੰਮੀ ਡੈਡੀ ਠੀਕ। ਕੁੱਛ ਨੀ ਬਸ, ਵੈਸਭ ਆਏ ਨੇ ਡਿਨਰ ਡਿਨਰ ਡਿਨਰ ਵਗੈਰਾ ਦਿੱਤਾ ਇਹਨਾਂ ਨੂੰ, ਹੁਣ ਕੀ ਨਾਮ ਏ ਦੇਖੋ ਰਾਤੀ ਕੌਫੀ ਕੂਫੀ ਪੀਂਦੇ ਨੇ ਕੀ ਪੀਂਦੇ ਨੇ। ਹਾਂਜੀ, ਤੁਹੀ ਸੁਣਾਓ ਕੀ ਕਰਦੇ ਹੋ?
ਕੁਛ ਨੀ ਬਸ, ਫ੍ਰੀ ਹੋਏ ਸੀ ਡਿਨਰ ਕਰਕੇ ਫ੍ਰੀ ਹੋਏ ਸੀ। ਹੁਣ ਦੁੱਧ ਵੂਧ ਬਣਾਣ ਚਲੇ ਆਂ ਤੇ ਮੈਂ ਸੋਚਿਆ ਹਾਂ, ਦੁੱਧ ਬਣਾਵਾਂਗੀ ਸਭ ਨੂੰ ਪਿਆਵਾਂਗੇ, ਪੀਂਦੇ ਹੈਗੇ ਨੇ।
ਅੱਛਾ, ਸਹੀ ਰਾਤ ਵਲੇ ਬੰਦੇ ਨੂੰ ਹੀ ਚਾਹੀਦਾ ਹੁੰਦਾ ਐ, ਰਾਤ ਠੰਡਾ ਬਾਹਰੋਂ ਥੱਕੇ ਥੁਕੇ ਆਣ।
ਥੱਕੇ ਹੋਏ ਹੁੰਦੇ ਨੇ ਨਾ, ਮੈਂ ਕਿਹਾ ਦੁੱਧ ਬਣਾ ਦੇਣੀ ਆ ਤੁਹਾਨੂੰ।
ਹੋਰ ਸੁਣਾਓ ਭੈਣ ਜੀ।
ਹੋਰ ਸਬ ਵਧੀਆ, ਰੋਟੀ ਰੁਟੀ ਖਾ ਲਈ? ਤੁਸੀਂ ਸੁਣਾਓ, ਆਜ ਅਸੀਂ ਹਲਕਾ ਹੁਲਕਾ ਈ ਦਾਲ ਬਣਾਈ ਸੀ। ਕਦੀ-ਕਦੀ ਨਾ ਹਲਕਾ ਖਾਣਾ ਵੀ ਬੜਾ ਸਹੀ ਰਹਿੰਦਾ, ਇਹ ਕਹਿੰਦੇ ਨਾ ਕਿਸ ਸਵੇਰੇ ਤੁਸੀਂ ਇਨਾ ਹੈਵੀ ਬਣਾ ਲੈਂਦੇ ਹੋ ਤੇ ਹੁਣ ਹਲਕਾ ਬਣਾ ਲੋ।
ਅੱਛਾ-ਅੱਛਾ, ਹਾਂ ਸੰਗੀ ਗੱਲ ਐ, ਹੁਣ ਤੇ ਗਰਮੀ ਵਗੈਰਾ ਇੰਨੀ ਹੋਈ ਨਾ ਤੇ ਮਨ ਵੀ ਨੀ ਕਰਦਾ, ਅੱਛਾ ਅੱਛਾ। ਸਾਡੇ ਇੱਥੇ ਤਾਂ ਬਾਰਿਸ਼ਾਂ ਹੀ ਨਹੀਂ ਹੋਈਆਂ ਇੰਨੇ ਟਾਈਮ ਤੋਂ।
ਬਾਰਿਸ਼ ਤੇ ਬਿਲਕੁਲ ਵੀ ਨਹੀਂ ਹੁੰਦੀ ਪਈ, ਗਰਮੀ ਬਹੁਤ ਵਧ ਗਈ ਹਾਂ। ਫੇਰ ਕੋਟੀਨਿਊ ਬਾਰਿਸ਼ ਆਏਗੀ ਤਾਂ ਆਏਗਾ ਨਾ, ਜੁਲਾਈ ਅਗਸਤ ਦੇ ਮਹੀਨੇ ਚ ਆਏਗਾ। ਹਵਨ ਕਦੋਂ?
ਤਾਂ ਇਹ ਸਾਵਣ ਇੱਕ ਵਸ ਤੋਂ ਹੋਏ ਆ।
ਸਾਵਣ ਹਾਂਜੀ, ਇੱਕ ਇਸ ਵਾਰ ਲੇਟ ਆਏ ਨੇ ਸਾਵਣ।
ਲੇਟ ਹਨੀ ਜੁਲਾਈ ਹੁੰਦੇ ਨੇ।
ਇਸ ਵਾਰ ਹਾਂਜੀ ਹਾਂਜੀ ਜੁਲਾਈ ਚ ਆਂਦੇ ਨੇ ਨਾ ਸਾਵਣ।
ਹਾਂ।
ਹੋਰ?
ਹੋਰ ਸੁਣਾਓ, ਕੋਈ ਨਵੀਂ ਤਾਜੀ।
ਵਾ ਤੁਸੀਂ ਦੱਸੋ ਹੋਰ ਨਨਾਨਾ ਗਈਆਂ ਤੁਹਾਡੀਆਂ?
ਨਨਾਨਾ ਹੈਗੀ ਐ, ਇੱਕ ਨਨਾਨ ਹੈਗੀ ਐ ਇੱਕ ਚੱਲੀ ਗਈ ਐ।
ਅੱਛਾ ਇੱਕ ਨਨਾਾਣ ਹੈਗੀ ਏ ਤੁਹਾਡੀ ਗਏ ਨੀ ਓ।
ਇਕ ਹੈਗੀ ਏ ਬੱਚੇ ਵੀ ਆਏ
ਇੱਕ ਹੈਗੀ ਏ ਬੱਚੇ ਵੀ ਆਏ ਨੇ। ਬੱਚੇ ਤੇ ਜਿੱਥੇ ਨਨਾਣਾਂ ਦੇ ਬੱਚੇ ਹੋਣ ਉੱਥੇ ਤੇ ਸ਼ੋਰ ਹੀ ਸ਼ੋਰ ਐ। ਅੱਛਾ ਅੱਛਾ, ਬੱਚਿਆਂ ਦੇ ਆਰੇ ਇਹ ਕਰ ਦੋ ਕਦੀ ਉਹ ਕਰ ਦੋ।
ਹਾਂ ਨਵੀਂ ਨਵੀਂ ਡਿਸ਼ਾਂ ਮਾਮੀ ਐ ਬਣਾਓ ਮਾਮੀ ਐ ਬਣਾਓ।
ਹੂੰ ਬੱਚਿਆਂ ਨੂੰ ਨਾਨਕੇ ਆ ਕੇ ਮੌਜਾਂ ਹੀ ਲੱਗੀਆਂ ਹੁੰਦੀਆਂ ਨੇ।
ਹੂੰ। ਓ ਇਥੇ ਹੀ
ਹੋਰ ਦੱਸੋ ਤੁਸੀਂ?
ਹੋਰ ਸੁਣਾਓ।
ਗਏ ਨੀ ਕਿਤੇ ਘੁੰਮਣ ਫਿਰਨ?
ਬਸ ਜਾਣਾ ਸੀ ਤੇ ਫੇਰ ਐ ਕਹਿੰਦੇ ਭੈਣਾਂ ਆਈ ਦੀਆਂ ਨੇ। ਤੇ ਇਕੱਠੇ ਹੀ ਚਲੇ ਜਾਾਂਗੇ। ਮੈਂ ਕਿਹਾ ਪਹਿਲੇ ਗੁਰਦੁਆਰੇ ਘੁਮਾਂ ਕੇ ਲਿਆਓ ਫੇਰ ਪਹਿਲੇ ਪਹਿਲੇ ਤਾਂ ਗੁਰੂ ਘਰ ਜਾਣਾ ਬਹੁਤ ਜ਼ਰੂਰੀ ਏ ਨਾ, ਫੇਰ ਬੰਗਲਾ ਸਾਹਿਬ ਗੁਰਦੁਆਰੇ ਤੋਂ
ਸਭ ਕੁਛ ਮਿਲਣਾ ਐ, ਸਭ ਕੁਛ ਗੁਰਦੁਆਰੇਓ ਮਿਲਣਾ ਏ।
ਆਹੋ ਕੀ ਫਾਇਦਾ। ਪਹਿਲੇ ਮੈਂ ਕਿਹਾ ਗੁਰੂਘਰ ਘੁਮਾ ਕੇ ਲਿਆਓ ਤੇ
ਜਾਵਾਂਗੇ ਅੱਗੇ।
ਫੇਰ ਵੇਖਦੇ ਆ, ਕਿੱਥੇ ਪਲੈਨ ਬਣਾਉਦੇ ਆ ਜਿੰ ਤੇ ਜੇ ਆਣ ਵੀ ਨਾ, ਤੇ ਬਣਾਵਾਂਗੇ ਪਲੈਨ। ਹਾਂ, ਇਕੱਠੇ ਜਾਵਾਂਗੇ ਫੇਰ। ਘੁੰਮਣ, ਦੇਖੋ ਕਿੱਥੇ ਬਾਹਰ ਹੀ ਘੁੰਮਣ ਜਾਵਾਂਗੇ।
ਹਾਂ ਬਾਹਰ ਹੀ ਜਾਓ ਇਥੇ ਲੋਕਲ ਕੀ ਜਗ੍ਹਾ ਹੈਗੀਆਂ ਨੇ। ਹਾਂ, ਠੰਡੇ ਇਲਾਕੇ ਸਹੀ ਗੱਲ ਐ।
ਹੂ।
ਹੋਰ ਕੀ ਕਰਦੇ ਤੁਸੀਂ ਭਾਬੀ ਠੀਕ ਨੇ ਤੁਹਾਡੀਆਂ
ਹਾਂ ਇਹ ਸਭ ਵਧੀਆ ਘਰ ਸਭ ਵਧੀਆ ਸਭ ਵਧੀਆ ਚਲੋ ਫਿਰ ਚੰਗਾ ਹੈ ਸੋ ਜਿਓ।
ਹਾਂ ਜੀ ਕਰਨਾ ਫੇਰ ਫੋਨ।
ਚੰਗਾ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ